ਸਾਸਰੀ ਕਾਲ। ਸ਼ਾਸਰੀ ਅਕਾਲ ਕੀ ਹਾਲ-ਚਾਲ ਏ।
ਵਧੀਆ ਤੁਸੀਂ ਦੱਸੋ?
ਸੁਨ ਨੀ ਰਿਹਾ।
ਵਦੀਆ ਤੁਸੀ ਦੱਸੋ।
ਹਾਂ ਐਵੇ ਠੀਕ ਆ, ਮੈਂ ਵੀ ਠੀਕ ਆ, ਆੱਜ ਨਾ ਮੈਂ ਕੋਠੇ ਤੇ ਚੜੀ।
ਹੂੰ, ਫਿਰ ਕੋਠੇ ਤੇ ਛਾਲ ਮਾਰਨੀ ਸੀ ਕਯਾ?
ਅਚਾਰੋ ਪਾਸੇ ਪਾਣੀ-ਪਾਣੀ। ਚਾਰੋ ਪਾਸੇ ਪਾਣੀ-ਪਾਣੀ ਦੇ ਖੇਤਾਂ ਚ, ਖੇਤ। ਤਾਜੇ ਖੇਤਾ ਚੋ ਪਾਣੀ ਈ ਪਾਣੀ ਹੈਗਾ ਹੂੰ, ਹੂੰ। ਆ ਮ ਮੱਛਰ ਐਨੇ ਹੋਰੇਐ ਜਮਾ ਈ।
ਬਾਰਿਸ਼ ਕਰਕੇ ਹੁੰਦੇ ਯਾਰ।
ਜਮਾ ਈ ਮਲਬ ਜਾਰਜੀ ਹੁਨ ਜਾਰਜੀ ਨੀ ਹੁੰਦੀ। ਛੋਟੇ-ਛੋਟੇ ਜੇ ਮੱਛਰ ਮੱਛਰੀਆਂ ਜੀ ਐ।
ਹਾਂ ਆ ਤਾਂ ਸਈ ਕੇਆ।
ਪਾਣੀ ਬੋਹਤ ਆਰੇਆ ਏਸ ਪਾਣੀ ਕਰਕੇ ਈ ਆ ਏਹ, ਸਰਪੰਚ ਨੂੰ ਐਂ ਨੀ ਦਿੱਖ ਦਾ ਕੀ ਥੋੜਾ ਜਾ‌ ਉਪਰ ਪਾਗਲ ਵੋ ਮਿੱਟੀ ਦੇ ਤੇ ਕੈਰਾਸੀਨ ਦਾ ਧੂੰਆਂ ਜਾ ਛਿੜਕਵਾ ਦਿਂ ਮਛੜੇਆ ਜੇ ਓਰ। ਮਛਰੀ ਆ ਜੀ ਤਾਂ ਮਰਜਨ
ਹਾਂ ਏ ਤਾਂ-ਤਾਂ ਤੁਸੀ ਸਈ
ਦਾੱਸ ਠੀਕ-ਠਾਕ ਸਭ? ਲੱਕੀ ਕਿਥੇ ਆਗੇਆ ਓਰ। ਆਗੇਆ ਲੱਕੀ। ਕਿੰਨੇ ਵਜੇ ਆਏਆ ਸੀ।
ਸਾਢੇ ਪਾੰਚ ਆਏਆ ਸੀ।
ਰੋਜ ਸਾਢੇ ਪਾੰਜ ਆ ਜਾਂਦਾ।
ਦੋ ਵਜੇ ਵੀ ਆ ਜਾਂਦਾ ਓ ਤੋਂ ਆੱਜ ਹੀ ਲੇਟ ਆਏਆ ਸੀ। ਬਸ ਜਿਸ ਦਿਨ ਕਾਮ ਕੰਮ ਹੁੰਦਾ ਉਸ ਦਿਨ ਏ ਜਲ
ਨਈ ਲਾ ਲਾਸਟ ਚ ਆਂਦਾ ਓ ਲੇਟ ਤਾ ਹੁਣ ਤਾ ਸ਼ੁਰੂਆਤ ਆ ਮੀਨੇ ਦੀ ਹੁਨ ਤਾ‌ ਸ ਸ਼ੁਰੂਆਤ ਚ ਤਾ ਓ ਜਲਦੀ ਆ ਜਾਂਦਾ ਰੋਜ਼ ਆੱਜ ਕਯੁ ਲੇਟ ਹੋਗੇਆ।
ਬਸ ਕੁਛ ਕਾਘਮ ਹੋੳਗਾ।
ਕਿਤੇ ਕਿਸ਼ਤ-ਕਾਸ਼ਤ ਲੈਣ ਚਲੇ ਗਏ ਹੋਣਗੇ।
ਹੂੰ।
ਹੋਰ ਓਥੇ ਵੀ ਆਏਆ ਪਾਣੀ ਕਿਨਾ ਰਸਤੇ-ਰੁਸਤੇ ਠੀਕ ਐ ਯਾ ਬੰਦ ਹੋਗੇ।
ਪਤਾ ਨੀ ਮੈਂ ਤੋਂ ਘਰ ਤੇ ਬਾਰ ਈ ਨੀ ਲਿਕੜਦੀ ਹੈਗੀ, ਮੈਨੂੰ ਕੀ ਪਤਾ ਹੋਊਗਾ।
ਨਈ ਪਤਾ ਚੱਲ ਜਾਂਦਾ ਕੰਮ-ਕੁੰਮ ਤੇ ਨੀ ਜਾਂਦੇ ਨੇ
ਹਜੇ ਈ ਆਏਆ ਹੈਗਾ।
ਅੱਛਾ। ਹੈ ਤਾ ਤੁ ਹੋਰ ਗਾਓ ਸੜੇਆ ਹੋਏਆ ਜਾ।
ਤੁਸੀਂ ਵੀ ਇੱਥੇ, ਅੱਜ ਹੋਏ ਤੁਸੀਂ ਵੀ ਬਰਵਾਲੇ ਦੇ
ਬੈਅ ਜਾ ਮੈਂ ਤਾਂ ਪਹਿਲੇ ਵੀ ਆਹੀ ਕਹਿੰਦੀ, ਸੀਗੀ ਸੜਿਆ ਹੋਇਆ ਸਾ ਹੈ। ਸੜਿਆ ਹੋਇਆ ਅੱਜ ਤੁਸੀਂ ਵੀ ਇੱਥੇ ਤੇ ਚੱਲ ਜਾਓ, ਫੇਰ ਤੁਸੀਂ ਵੀ ਇਹਨੂੰ ਸੜਿਆ ਹੋਇਆ ਉਹ ਦੱਸੋਗੇ।
ਅੱਜ ਤ ਨੀ ਦੱਸਦੇ, ਬਾਦ ਬਾ
ਤਾਂ ਹੈ ਕਿਟੋ ਕਿਟ ਕੁੜੀ ਐਕਸਰਸਾਈਜ਼ ਕਰਦੀ ਕੋਠੇ ਤੇ
ਹਮ
ਪਤਲੀ ਹੋਣ ਵਾਸਤੇ
ਤੁਸੀਂ ਵੀ ਕਰ ਲਿਆ ਕਰੋ ਇਹ ਤੁੂਹਾਡਾ ਢਿੱਡ ਜਾ ਬਹਰ ਨਿਕਲੀਅ ਪਿਆ।
ਮੈਂ ਕਰਨ ਦੀ ਰੋਜ਼ ਸੋਚਦੀ ਹਾਂ।
ਕਰਦੇ ਕਿਉਂ ਨੀ, ਕਰਨੇ ਵੀ ਤੇ
ਹ ਇਹ ਮੈਂ ਇੱਕ ਦ ਗੱਲ ਦੱਸੀ
ਹਮ
ਮੈਂ ਅੰਜਲੀ ਨੂੰ ਵੀ ਪੁੱਛਿਆ ਸੀ। ਉਹ ਕੁੜੀ ਨੀ ਆ ਉਸਦੀ ਸਿਸਟਰ ਦੀ ਕੁ ਕੁੜੀ ਸਲੋਨੀ
ਹਾਂ।
ਉਹਦਾ, ਰਿਸ਼ ਤਲਾਕ ਹੋ ਗਿਆ।
ਮੈਨੂੰ ਤਾ ਨਹੀ
ਸੁਣਿਆ ਸੀ ਮੈ
ਮੈਂ ਵੀ ਸੁਣਿਆ ਸੀ, ਕਿ ਉਹਦੇ ਓਦਾ ਪਤੀ ਉਹਨੂੰ ਛੇਤ ਦਾ ਹੈਗਾ। ਤੇ ਆ
ਤਲਾ---ਤਲਾਕ ਹੋ ਗਿਆ ਜਾਂ ਫਿਰ ਅੱਛਾ ਸੱਚ ਗੱਲ ਚੱਲ ਰਹੀ ਆ ਤਲਾਕ ਹੋਣ ਦੀ
ਹ ਪਤਾ ਨੀ ਮੈਨੂੰ, ਤਾਂ ੳਹਨਾ ਦਾ
ਵੈਸੇ ਪੁੂਛਦੀ ਆਂ।
ਬਸ, ਔ ਅਪਣੇ ਘਰੇ ਤੋਂ ਆਈ ਹੁਈ ਹੈ। ਕਹਿੰਦੇ ਤਲਾਕ ਹੋੳਗਾ, ਸੁਣਿਆ ਤਾਂ ਅਸੀ ਵੀ ਆ ਇਹ।
ਅੱਛਾ।
ਪਰ ਅਜੇ ਕੁਛ ਨਹੀ ਪਤਾ ਹੈਗਾ।
ਕਿਉਂ ਹੋ ਰਿਹਾ ਉਹਨਾਂ ਦਾ?
ਸਾਨੂੰ ਤਾਂ ਪਤਾ ਨੀ ਕਿਉਂ ਹੋ ਰਿਹਾ ਹੈਗਾ? ਕਹ ਤਾਂ ਰਹੀ ਹਾਂ ਉਹਦਾ ਮਾਲਕ ਦਾਰੂ ਪੀਂਦਾ ਹੈਗਾ।
ਅੱਛਾ, ਦਾਰੂ ਕਰਕੇ ਛੱਡ
ਦਾਰੂ ਨੀ, ਮਤਲਬ ਨਸ਼ੇ ਵੀ ਕਰਦਾ ਹੈਗਾ ਆ ਤੇ ਦਹੇਜ ਵੱਲੋ ਉਹਦੇ ਸਾਰੇ ਘਰੇ ਮਾਰ ਪੀਟ ਕਰਦੇ ਆ ਉਹਦੇ ਨਾਲ ਸੱਸੂ, ਸੋਹਰਾ। ਉਹਦੀ ਤਾਂ ਦੂਸਰੀ ਬੈਣ ਨੂੰ ਵੀ ਮੰਗਦੇ ਸੀ ਉਹਦੇ ਦੇਵਰ ਦਾ
ਹਾਂ ਸੋਹਣੀ ਹੈਗੀ ਔ ਛੋਟੇ ਵਾਲੀ ਕੁੜੀ ਬੜੀ ਨੀ ਏਨੀ ਸੋਹਣੀ ਲੱਗਦੀ, ਛੋਟੀ ਸੋਹਣੀ ਲੱਗਦੀ ਆ।
ਮੰਗਦੇ ਸੀ ਫੇਰ, ਇਬ -ਇਬ ਕਿੱਥੇ ਦੇਣੇ ਜਦੋਂ ਇੱਕ ਹੁਣ ਆਈ ਹੈ ਇਹੋ ਜਿਆ ਕੀਤਾ। ਆਹ ਕਹਿੰਦੇ ਕਿ ਦਹੇਜ ਨੀ ਦੀਆ ਕੁੜੀ ਨੂੰ।
ਨਾ ਇਹ ਦੇਣਗੇ, ਨਾ ਉਹ ਲੈਣਗੇ।
ਹਾਂ, ਆ ਤੇ ਹੈ।
ਹੁਣ ਤਾਂ ਪਛਤਾਰੇ ਹੋਗੇ ਇਹ
ਪਰ ਉਹ ਜਦੋਂ ਉਹਦੀ ਸਗਾਈ ਦੀ ਫੋਟੋ ਨੀ ਆਈ ਸੀ ਹੈਗੀ ਵੀਡੀਓ ਸੀ। ਉਹਦੇ 'ਚ ੳਹ ਉਹਦਾ ਹਸਬੈਂਡ ਇੰਨਾ ਮੇਚਯੋਰ ਲੱਗ ਰਿਹਾ ਸੀ। ਮੈਂ ਤਾਂ ਕਹਿੰਦੀ ਆ ਏਹ ਤਾਂ ਵੱਡਾ ਮੈਂ
ਹਾਂ, ਤੂੰ ਤਾਂ ਕਹਿੰਦੀ ਸੀ ੳ ਤੋ ੳਹ ਮੈਨੂੰ ਵੀ ਕਹਿੰਦੀ ਸੀ ਉਹ ਤਾਂ ਹੱਥ ਵੀ ਨੀ ਲਗਾਇਆ, ਮੈਨੂੰ ਕਹਿੰਦੀ ਸੀ ਇਹਦਾ, ਇਹਦਾ, ਇਹਦਾ ਹਸਬੈਂਡ ਦਾ ਲਗਦਾ ਹੈ, ਉਹਨੇ ਤਾਂ ਹੱਥ ਵੀ ਨੀ ਅਪਨੇ ਦਿੳਰ ਦੇ ਮੋਢੇ ਤੇ ਰੱਖਿਆ। ਉਹਦੇ ਮੋਡੇ ਤੇ ਹੱਥ ਵੀ ਨੀ ਰੱਖਿਆ।
ਸਰਮਾਂਦਾ ਪਿਆ ਸੀ, ਬਹੁਤ ਮੇਚੱਯੋਰ ਜਿਹਾ ਲੱਗਦਾ ਸੀ।
ਤੂੰ ਤੂੰ ਆਪ ਹੀ ਕਹਿੰਦੀ ਸੀ ਕਿ ਤੇਰੀ ਕਿਸਮਤ ਹੈਗੀ ਏਂਝ ਦੀ, ਉਹਦੀ ਦੇਖ ਕਿੰਨੀ ਚੰਗੀ ਲਿਖੀ ਏ- ਮੈਂ ਆਪ ੳ ਦੇਖਿਆ ਨਾ, ਮੈਚੱਯੋਰ ਜਾ ਮਿਲਿਆ। ਤੇ ਇਨਾ ਵਧੀਆ ਘਰ ਮਿਲਿਆ, ਤੇ ਹਸਬੈਂਡ ਮੇਚੱਯੋਰ ਜਾ ਮਿਲਿਆ। ਤੇਰੇ ਵਾਲਾ ਦਾ ਜ਼ਿਆਦਾ ਸਮਝਦਾਰ ਆ ਤਾਂ ਸਮਝਦਾਰ ਜਿਹਾ ਲੱਗਿਆ, ਹਾਂ ਸਮਝਦਾਰ ਤਾਂ ਲੱਗਦਾ ਸੀ। ਕਹਿਨਾ ਅੱਜ- ਕੱਲ ਸ਼ਕਲ ਤੋ ਨੀ ਬੰਦੇ ਦਾ ਪਤਾ ਚੱਲਦਾ।
ਹਾਂ ਆ ਗੱਲ ਤੁਸੀਂ ਸਹੀ ਕੀਤੀ, ਔਰ ਉਹਦੇ ਸਗਾਈ 'ਚੋਂ ਵੀ ਨਾ ਵੱਡੇ -ਵੱਡੇ ਸੋਨੇ ਦੇ ਸੈਟ ਆਏ ਸੀ, ਔਰ ਔਰ ਸਗਾਈ 'ਚ ਸਸ ਨੂੰ ਆਈਫੋਨ ਦਿੱਤਾ ਸੀ ਓਹਨੂੰ। ਕੁੜੀਆ ਸਲੋਨੀ
ਮੇਰੇ ਆਲੇ ਨੂੰ ਦੇਖ ਲੇ ਤੇਰੇ ਜੀਜੇ ਨੂੰ, ਦੇਖੀ ਕਿੰਨਾ ਸੋਹਣਾ ਕਿੰਨਾ ਸੋਹਣਾ ਸੁਧਾਰਿਆ ਤੇਰਾ ਜੀਜਾ ਦੇਖਿਆ
ਏ ਤਾਂ
ਹੈਨਾ।
ਹਾਂ।
ਹੁਣ ਤੁਹਾਡੇ, ਜੁਬਾਨ 'ਚ ਕੁਛ ਅੱਖਰ ਕਿਉਂ ਨਹੀ ਨਿਕਲੇ ਬੋਲ ਤਾਂ ਦਿੱਤਾ ਸਮਝਦਾਰ ਏ ਹੈਗਾ ਬ, ਉਹ, ਉਹ ਕੁਝ ਜ਼ਿਆਦਾ ਹੀ ਸਮਝਦਾਰ ਹੈਗਾ ਉਹਦੀ ਸੋਚ ਨਾ ਦੁਰਗਾ ਵਾਲੀ ਹੈਗੀਥੇੋਟ ਠੀਕ ਆ
ਦਾ ਹੀ, ਮਤਲਬ ਜਿਵੇਂ ਅੱਜ- ਕੱਲ ਦੇ ਮੁੰਡੇ ਹੁੰਦੇ ਨਾ ਐਵੇਂ ਨੀ ਹੈਗੇ
ਵੈਸੇ, ਜਿਣ ਜਿਹੜੀ ਚੀਜ਼ਾਂ 'ਚ ਅੱਜ -ਕੱਲ ਦੀ ਸੋਚ ਹੋਣੀ ਚਾਹੀਦੀ, ਉਹਦੀ, ਉਹਦੀ ਤਾਂ ਉਹ, ਉਹਨਾਂ ਚੀਜ਼ਾਂ 'ਚ ਤਾਂ ਹੈ ਕਿਉਂਕਿ ਉਹ ਪੜ੍ਹਨੇ ਤੋਂ ਨ ਰੋਕਦਾ ਮੈਨੂੰ ਉਹ ਮੈਨੂੰ ਕਹਿੰਦਾ ਤੂੰ ਜਿੰਨਾ ਮਰਜ਼ੀ ਪੜਨਾ, ਮੈਂ ਤੇਰੇ ਨਾਲ ਆ
ਕੀ ਕੈਂਦੀ?
ਓ ਮੈਨੂੰ ਐ ਕੈਂਦਾ ਤੂੰ ਜਿੰਨਾ ਚ ਪੜਨਾ ਚਾਹੀਦੈ, ਚਾ ਚਾਂਦੀ ਆ, ਮੈਂ ਤੇਰੇ ਨਾਲ ਆ, ਜਿੰਨਾ ਮਰਜੀ ਪੜ।
ਫਿਰ ਕਟਦੇ ਪਏ ਆਂ।
ਰੂਕ ਜਾ ਪਾੰਚ ਮਿੰਟ ਹੋਰ।
ਮੱਛਰ ਕੱਟ ਰੇ ਆਂ।
ਫੇਰ ਕੀ ਹੋ ਗੇਆ ਮੈਂ ਵੀ ਤਾਂ ਆਪਣੇ ਕੋਠੇ ਤੇ ਚੜੀ ਆਂ।
ਫੇਰ ਤੂਸੀ ਅਪਣੇ ਕੋਠੇ ਤੇ ਚੜ ਰੇ, ਮੈਂ, ਅਸੀ ਆਪਣੇ ਕੋਠੇ ਤੇ ਨੀਚੇ ਚੱਲਾਂ। ਮੱਛਰ ਕੱਟੇ ਪਏਂ ਆਂ। ਕਿਟੂ, ਕਿਟੇ ਏ ਸੀਟੇ
ਸੀਟ ਨੀ ਹੈਗੀ ਓ ਹੈਗੇ।
ਦਹੀਂ ਚ ਰੋਟੀ ਸੀ ਚੱਲ ਠੀਕ ਐ ਮੈਂ ਬਾਦ ਚ ਗੱਲ ਕਰਦੀ ਆਂ।
ਰੁਕ ਜਾ ਇੱਕ ਮਿੰਟ ਫੇਰ ਕੀ ਹੋ ਗੇਆ।
ਫੇਰ ਕੀ ਹੋ ਗੇਆ ਜੇ ਪੰਦਰਾਂ-ਵੀ ਸੈਕਿੰਡ ਹੋਰ ਕਰ ਲੂ। ਬਾਸ ਤੂਸੀ ਆੱਜ ਸਾਰੇ ਪੈਸੇ ਕਮਾਨੇ, ਠੀਕ ਐ। ਜਦ ਤੂਸੀ ਬੋਲਦੇ ਸੀ, ਆੱਜ ਤੂਸੀ ਅਪਣੇ ਕਾੰਮ ਆ ਗੇਆ ਤਾ ਅ ਜਬਾਨ ਕੈਂਦੀ ਬੰਦ ਕਰਲੇ?
ਅਸੀਂ ਤਾਂ ਨੀਚੇ ਚੱਲਦੇ ਆਂ, ਮੱਛਰ ਖਾਂਦੇ ਪਏਂ ਆਂ।
ਥੋਡੇ ਪੜੋਸ ਚ, ਥੋਡੇ ਪੜੋਸ ਚ ਓਨਾਂ ਦੇ ਘਾਰ ਕੋਈ ਸਫਾਈ ਨੀ ਕਰਦਾ, ਜਿਨਾਂ ਦੀ
ਕਿੰਨਾ ਦੇ ਘਾਰ, ਕਰਦੇ ਆਂ। ਕੋਠੇ ਚ ਨੀਕਲਦੇ ਹੈਗੇ, ਮੈਨੂੰ ਲੱਗਦਾ।
ਚੱਲ ਠੀਕ ਐ, ਬਾਦ ਚੋ ਗਾੱਲ ਕਰਦੀ ਆਂ ਮੈਂ, ਮੱਛਰ ਕਾੱਟ ਰੇ ਐਂ। ਤੇ